ਹੈਲੋ।
ਹਾਂਜੀ।
ਹੈਲੋ।
ਹੈਲੋ।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
ਹੈਲੋ। ਹੋਰ ਕੀ ਹਾਲ ਦਾ।
ਵਧੀਆ ਜੀ ਤੁਸੀਂ ਸੁਣਾਓ।
ਵਧੀਆ ਵਧੀਆ ਹੋਰ ਕੀ ਕਰਦੇ ਹੋ?
ਬਸ ਜੀ। ਹੁਣੇ ਨਾਸ਼ਤਾ ਵਗੈਰਾ
ਹਾਂ ਹਾਂਜੀ ਹਾਂਜੀ।
ਹੂੰ ਹੂੰ। ਹੋਰ ਤੁਸੀਂ ਕੀ ਕਰ ਰਹੇ?
ਆਸੀ ਬਸ ਲਹਸੂਨ-ਲਹਸੂਨ ਛਿਲ ਰਿਹੇ ਸੀ।
ਅੱਛਾ ਅੱਛਾ।
ਹਾਂਜੀ
ਹੋਰ ਕੀ ਬਣਾ ਲਿਆ ਅੱਜ
ਹਾਂਜੀ ਉੱਥੇ ਪੋਹਾ ਬਣਾਇਆ ਸੀ, ਪਨੀਰ ਬਣਾਇਆ ਜੀ
ਅੱਛਾ, ਅੱਛਾ।
ਹਾਂਜੀ, ਹੋ ਤੁਸੀ ਕੀ ਬਣਾਇਆ ਸੀ
ਅਸੀਂ ਸੁੱਕੇ ਛੋਲੇ ਬਣਾਏ ਹੋਏ ਸੀ
ਜੀ
ਹਾਂਜੀ
ਹੋਰ ਸੁਣਾੳ ਤੁਸੀ?
ਵਧੀਆ ਜੀ, ਹੋਰ ਹਾਂ
ਹੋਰ, ਹੁਣ ਦੁਪਹਿਰ ਦੀ ਪਲੈਨਿੰਗ
ਹਾਂਜੀ- ਹਾਂਜੀ, ਸਾਡੇ ਤਾਂ ਦੁਪਹਿਰ ਦੀ ਸਬਜ਼ੀ ਵੀ ਧਰ, ਧਰਤੀ ਤੇ ਹੁਣ ਅਸੀਂ
ਹਾਂਜੀ ਅਸੀਂ ਵੀ ਹੁਣੇ, ਅਸੀਂ ਵੀ ਹੁਣੇ ਦਾਲ ਧਰੀ ਹੈ
ਅੱਛਾ, ਅੱਛਾ
ਹਾਂਜੀ
ਅਸੀਂ ਹੁਣੇ ਤੋਰੀਆਂ ਦੀ ਸਬਜ਼ੀ ਧਰੀ ਹੈ।
ਹਾਂਜੀ-ਹਾਂਜੀ
ਹਮ, ਹਮ ਹੋਰ ਸੁਣਾਓ?
ਹੋਰ ਘਰ ਸਭ ਵਧੀਆ
ਹਾਂਜੀ- ਹਾਂਜੀ। ਹੋਰ ਛੁੱਟੀਆਂ 'ਚ ਕਿੱਥੇ ਘੁੰਮਣ ਗਏ?
ਘੁੰਮਣ ਮੈਂ, ਘੁੰਮਣ ਗਈ ਸੀ ਗਵਾਲੀਅਰ ਗਏ ਸੀ ਅਸੀਂ ਘੁੰਮਣ।
ਅੱਛਾ, ਅੱਛਾ।
ਹਾਂਜੀ।
ਹੋਰ ਕੀ ਕੁਛ ਦੇਖਿਆ ਉੱਥੇ
ਹਾਂਜੀ ਉੱਥੇ ਕਿਲ੍ਹਾ ਗੁਰਦੁਆਰਾ ਹੈਗਾ ਅਸੀਂ ਆਗਰਾ, ਆਗਰਾ ਤਾਜ ਮਹਿਲ ਘੁੰਮਣ ਗਏ ਸੀ।
ਠੀਕ ਹੈ-ਠੀਕ ਹੈ
ਹਾਂਜੀ
ਹੋਰ ਕਿਵੇਂ ਰਿਹਾ ਉੱਧਰ ਦਾ ਐ
ਵਧੀਆ-ਵਧੀਆ ਬਹੁਤ ਵਧੀਆ।
ਅੱਛਾ।
ਅਹਮ
ਹੋਰ ਤਾਜ ਮਹਿਲ ਦਾ
ਤਾਜ ਮਹਿਲ ਬਹੁਤ ਵਧੀਆ ਸੀ। ਫਸਟ ਟਾਈਮ ਗਏ ਸੀ ਅਸੀਂ, ਹਾਂਜੀ
ਹੋਰ ਬੱਚਿਆਂ ਨੇ ਇੰਜੋਏ ਕੀਤਾ।
ਬਹੁਤ ਜ਼ਿਆਦਾ, ਸਭ ਨੇ ਸਭ ਨੇ ਬਹੁਤ ਇੰਜੋਏ ਕੀਤਾ
ਅਸੀਂ ਵੈਸ਼ਨੋ ਮਾਤਾ ਹੋ ਕੇ ਆਏ ਸੀ।
ਓਕੇ- ਓਕੇ।
ਹਾਂਜੀ।
ਹ ਉੱਥੇ ਕਿੰਨਾ ਟਾਈਮ, ਕਿੰਨਾ ਟਾਈਮ ਲੱਗਦਾ ਜਾਣ ਵਾਸਤੇ
ਐ ਜੀ ਆਪਣੇ-ਆਪਣੇ ਸ਼ਹਿਰ ਦੇ ਹਿਸਾਬ ਨਾਲ ਹੈ, ਕਿ ਮੇਨ ਤੁਸੀਂ ਅਗਰ ਜੰਮੂ ਤੋਂ ਦੇਖੋਗੇ ਜੰਮੂ ਤੋਂ ਕਟੜਾ ਜਾਣਾ ਪੈਂਦਾ, ਪਹਿਲੇ ਡੇਢ ਘੰਟਾ ਲੱਗ ਜਾਂਦੈ।
ਹਾਂਜੀ-ਹਾਂਜੀ।
ਤੇ ਫਿਰ ਕੱਟੜੇ ਤੋਂ ਪਾਸ ਵਗੈਰਾ ਮਿਲਦੇ ਨੇ, ਫੇਰ ਉੱਥੋਂ ਯਾਤਰਾ ਸਟਾਟ ਹੁੰਦੀ ਐ, ਤੇਰ੍ਹਾਂ ਕਿਲੋਮੀਟਰ ਦੀ ਚੜ੍ਹਾਈ ਐ ਪੂਰੀ ਟੋਟਲ।
ਠੀਕ ਐ-ਠੀਕ ਐ।
ਤੇਰ੍ਹਾਂ ਕਿਲੋਮੀਟਰ ਪਾਰ ਕਰਕੇ ਫੇਰ ਉੱਤੇ ਭਵਨ ਹੈ ਗਿਆ, ਜਿੱਥੇ ਦਰਸ਼ਨ ਕਰਦੇ ਨੇ।
ਹਾਂਜੀ।
ਹਾਂਜੀ
ਤੇ ਬਟ ਚੜ੍ਹਾਈ ਤਾਂ ਔਖੀ ਐ ਥੋੜ੍ਹੀ। ਚੱਲਦੇ ਟਾਈਮ ਵਾਪਸੀ ਤੇ ਉਤਰਾਈ ਹੁੰਦੀ ਐ, ਓਹ ਈਜ਼ਲੀ ਹੋ ਜਾਂਦੀ ਐ, ਹੂੰ-ਹੂੰ ਵਾਪਸੀ ਤੁਸੀਂ ਸੀੜੀਆਂ ਦੇ ਰਸਤੇ ਵੀ ਆ ਸਕਦੇ ਹੋ, ਜਿਵੇਂ ਮਰਜ਼ੀ ਉਹ ਹੋ ਬਟ ਜਾਣ ਟਾਈਮ ਜਿਹੜਾ ਐ, ਉਹ ਥੋੜਾ ਟਫ ਲੱਗਦਾ।
ਹੂੰ-ਹੂੰ
ਇਸ ਕਰਕੇ ਕਈ ਲੋਕ, ਗੱਡੀ ਵਗੈਰਾ ਵੀ ਅੱਜ ਕੱਲ ਉਹਨਾਂ ਨੇ ਸੁਵਿਧਾਵਾਂ ਸ਼ੁਰੂ ਕਰਤੀ ਦੀਆਂ। ਉਹ ਤੇ ਏਥੋਂ ਚਲੇ ਜਾਂਦੇ ਨੇ, ਕਈ ਹੈਲੀਕੋਪਟਰ ਕਰ ਲੈਂਦੇ ਨੇ ਅੱਧੇ ਰਸਤੇ ਤੱਕ।
ਮੈਂ ਬਾਈ ਏਅਰ ਵੀ ਕਈ ਲੋਕ ਜਾਂਦੇ ਨੇ ਨਾ।
ਹਾਂਜੀ, ਅੱਧੇ ਰਸਤੇ ਤੱਕ ਐ, ਉਸ ਤੋਂ ਬਾਅਦ ਫਿਰ ਤੁਹਾਨੂੰ ਰੋਪਵੇ ਮਿਲ ਜਾਂਦਾ, ਭੈਰੋਂ ਜੀ ਜਾਣ ਵਾਸਤੇ। ਉਹਦੀ ਚੜਾਈ ਥੋੜ੍ਹੀ ਹੋਰ ਉੱਚੀ ਹੈਗੀ ਐ, ਹੈ ਢਾਈ ਕਿਲੋਮੀਟਰ ਐ। ਬਟ ਉਹ ਥੋੜ੍ਹੀ ਹੋਰ ਉਚਾਈ ਤੇ ਐ।
ਠੀਕ ਐ-ਠੀਕ ਐ।
ਓਹ ਫੇਰ ਜੇੜੇ ਥੱਕ ਜਾਂਦੇ ਨੇ ਵੈਸੇ ਈ ਯਾਤਰਾ ਕਰਕੇ, ਫਿਰ ਓਹ ਰੋਪਵੇ ਰੋਪਵੇ ਦੇ ਥਰੂ ਜਾਂਦੇ ਨੇ, ਉਹ ਪਰਪਸ ਲੇਕਿਨ ਉਹਨਾਂ ਨੇ ਹੰਡਰਡ ਰੁਪੀਜ਼ ਰੱਖਿਆ ਹੋਇਆ। ਹਾਂਜੀ-ਹਾਂਜੀ। ਉਹਦੀ ਫੇਰ ਵੈਸੇ ਕੀਤੀ ਜਾਂਦੀ ਯਾਤਰਾ, ਵੈਸੇ ਘੋੜੇ ਚੱਲਦੇ ਨੇ, ਅੱਜ-ਕੱਲ੍ਹ ਪ੍ਰੈਮਸ ਵੀ ਚੱਲ ਪਈਆਂ ਨੇ। ਜਿਹੜੀਆਂ ਇੱਕ ਸੌ ਵੀਹ ਕਿੱਲੋ ਤੱਕ ਦਾ ਵੇਟ, ਜਿਹੜੀਆਂ ਸਹਾਰ ਸਕਦੀਆਂ।
ਓਹ ਕਿਹੜੀ ਹੁੰਦੀ ਐ।
ਜਿਵੇਂ ਬੇਬੀ ਪਰੈਮ ਹੁੰਦੀਆਂ ਨਾ। ਬੱਚਿਆਂ ਦੀ ਪ੍ਰੈਮਸ ਹੁੰਦੀਆਂ, ਹਾਂਜੀ ਇਸ ਤਰ੍ਹਾਂ ਦੀਆਂ ਪ੍ਰੈਮਸ ਚੱਲ ਪਈਆਂ ਨੇ ਉੱਥੇ ਵੀ, ਉਹ ਥੋੜੀਆਂ ਸਾਈਜ਼ ਚ ਵੱਡ ਵੱਡੀਆਂ ਹੁੰਦੀਐ, ਤੇ ਜਿਵੇਂ ਬੱਚੇ ਵਾਲੇ ਤਾਂ ਨੀਚੇ ਸਟੈਂਡ ਵ ਵਗੈਰਾ ਨਹੀਂ ਹੁੰਦਾ ਨਾ, ਉਹ ਲੋਹੇ ਦਾ ਸਾਰਾ ਬਣਿਆ ਹੁੰਦਾ, ਤੇ ਉਹ ਇੱਕ ਸੌ ਵੀਹ ਕਿੱਲੋ ਵਜ਼ਨ ਤੱਕ ਸਹਾਰ ਲੈਂਦਾ।
ਅੱਜ-ਕੱਲ੍ਹ ਉਹ ਵੀ ਚੱਲ ਪਏ ਨੇ, ਉੱਥੇ ਨਵਾਂ ਸਿਸਟਮ ਪਰੈਮ ਦੇ ਥਰੂ ਵੀ ਜਾਂਦੇ ਨੇ, ਕਈ ਲੋਕ ਤਾਂ।
ਠੀਕ ਐ-ਠੀਕ ਐ।
ਹਾਂਜੀ-ਹਾਂਜੀ।
ਆਪਾਂ ਗੋਲਮੈਟ ਸੀ, ਨਾ ਮੈਂ ਕਦੀ ਤੇ, ਮੈਂ ਕਦੀ ਗਈ ਨਈ। ਅਸੀ ਗੋਲਮੈਟ ਗਏ ਗੌਲਮੈਟ ਵੀ ਚਲਾਏ, ਬੜੀ ਜ਼ਿਆਦਾ ਔਖੀ ਐ। ਮੁੱਲਰ ਵੀ ਚੜਾਈ ਈ ਐ, ਕਿ ਗੁਰਦੁਆਰੇ ਵੀ ਚੜਾਈ। ਹਾਂਜੀ ਪਹਾੜ ਚ, ਪਹਾੜ ਚ ਬਣਿਆ ਹੋਇਆ ਗੁਰਦੁਆਰਾ।
ਅੱਛਾ-ਅੱਛਾ।
ਹਾਂਜੀ
ਉੱਥੇ ਤੇ ਉਹਨਾਂ ਦਾ ਨਾ ਗੁਰੂ ਹਰ
ਗੁਰੂ ਹਰਗੋਬਿੰਦ ਸਾਹਿਬ ਦੇ ਗੁਰਦੁਆਰਾ ਹੈ ਉੱਥੇ।
ਹਾਂਜੀ-ਹਾਂਜੀ, ਬਾਵਨ ਕਲੀਆਂ ਵਾਲਾ
ਬਾਵਨ ਕਰੀਏ, ਮਤਬ ਬਾਵਨ ਉਹ-ਉਹ ਬਵਨ ਖੰਭੇ ਵੀ ਬਣੇ ਹੋਏ ਨੇ ਨਾ ਉੱਥੇ?
ਅੱਛਾ, ਜਿਨ੍ਹਾਂ ਨਾਲ ਰਾਜਿਆਂ ਨੂੰ ਬੰਨਿਆ ਹੋਇਆ ਸੀ।
ਜ' ਬਾਵਨ ਖੰਬੇ ਬਣ ਉਹਨਾਂ ਦਾ ਜਿਹਨਾਂ ਨੇ ਬ ਜੋ ਬੰਨਿਆ ਹੋਇਆ ਅ ਸੀ, ਓਦਾਂ ਦੇ ਉਹਨਾਂ ਦੇ ਨਿਸ਼ਾਨ ਵੀ ਹੈਗੇ ਨੇ।
ਅੱਛਾ-ਅੱਛਾ ਹੋਰ ਕੀ ਉੱਥੇ ਦੇਖਣ ਨੂੰ?
ਓਦੇ ਸਰ, ਬੋਹ ਮਤਲਬ ਟੈਂਪਲਸ ਵੀ ਬਣੇ ਹੋਏ ਨੇ ਸਰ ਮੰਦਿਰ ਬਣੇ ਹੋਏਆ ਹੈ। ਅ' ਘੁੰਮਣ ਵਾਸਤੇ ਤੇ' ਕਿਲਾ
ਹਾਂਜੀ
ਅੱਛਾ, ਅਕਬਰ ਦਾ ਕਿਲ੍ਹਾ ਹਜੇ ਹੈ ਉੱਥੇ
ਹਾਂਜੀ, ਕਿਵੇਂ ਕਿਲੇ ਤੋ ਸਾਰਾ, ਪੂਰਾ ਸ਼ੈਰ ਦਾ ਵੀੳ ਵਿਖਦਾ ਨਾ ਸਾਰਾ।
ਠੀਕ ਠੀਕ ਹੈ। ਉਹ ਉਚਾਈ ਤੇ ਹੁਨਾ ਨਾ, ਹਾਈਟ ਤੇ ਹਮ-ਹਮ-ਹ-ਹ ਅੱਛਾ-ਅੱਛਾ। ਤੇ ਔਥੇ ਚਾਰਜਿਸ ਵਗੈਰਾ ਰੱਖੇ ਨੇ, ਜਾਂ ਐਦਾਂ ਈ।
ਘੁੰਮਣ ਦੇ ਕਹਿੰਦੇ ਅੰਦਰ ਘੁੰਮਣ ਦੇ, ਗੁਰਦੁਰੇ ਦੇ ਅੰਦਰ ਜਾਣ ਦੇ ਕੋਈ ਕੋਈ ਚਾਰਜਿਸ ਨਈ ਏ। ਸਿਰਫ ਕਿਲੇ ਜੋ ਜੋ ਮਹਿਲ ਬਣਿਆ ਹੋਇਆ, ਓਥੇ ਜਾਣਦੇ ਚਾਰਜਿਸ ਨੇ।
ਅੱਛਾ-ਅੱਛਾ ਕਿਲੇ ਦੇ ਚਾਰਜਿਸ ਨੇ?
ਓਦਾ ਹੰਡਰੇਡ ਰੁਪੀਸ ਚਾਰਜਿੰਗ ਹੈਗਾ ਐ। ਹੰਡਡ ਹੰਡਰਡ ਵਨ ਟਵੰਟੀ ਐਵੇ ਏ ਦਾ ਚਾਰਜਿਸ ਐ।
ਪਰ ਪਰਸਨ ਕਿ ਜਿੰਨੇ ਮਰਜੀ ਅੱਛਾ, ਅੱਛਾ ਓਕੇ ਓਕੇ।
ਇਹ ਮੈਂ- ਤਾਜ ਮਹਿਲ ਜਾਂਦੇ ਹਾਂ ਤੇ ਉੱਥੇ ਵੀ ਉੱਥੇ-ਉੱਥੇ। ਚਾਰਜ ਰੱਖੇ ਹੋਏਆ, ਹੂੰ ਉਹ ਉੱਥੇ ਇਹ ਹੈਗੇ ਸ਼ਾਮੀ ਪੰਜ ਵਜੇ- ਤਾਜ ਮਹਿਲ ਵੀ ਸ਼ਾਮੀ ਪੰਜ ਵਜੇ ਤੋਂ ਬਾਅਦ ਅਪੁਆਇੰਟ ਹੀ ਨਹੀਂ ਕਰ ਸਕਦੇ। ਉਹਦੇ ਫੇਰ ਵਾਪਸ, ਵਾਪ ਦਾ ਵਾਪਸੀ ਦਾ ਟਾਈਮਿੰਗ ਹੋ ਜਾਂਦਾ ਹੈ।
ਹਾਂਜੀ ਹਾਂਜੀ।
ਹਾਂ। ਤੇ ਜੋ ਤਾਜ ਮਹਿਲ ਵਿੱਚ ਮੇਨ ਉਹਦੀ ਕਬਰ ਬਣੀ ਹੋਈ ਹੈ। ਉਹਦੇ ਓੁਹ ਉੱਥੇ ਜਾਣ ਵਾਸਤ ਅਲੱਗ ਤੋਂ ਸਾਨੂੰ- ਪੇਮੈਂਟ ਕਰਨੀ ਪੈਣੀ ਐ। ੳਹਦੇ ਅਲਗ ਚਾਰਜਿਸ।
ਠੀਕ ਹੈ, ਠੀਕ ਹੈ। ਬਟ ਰਾਤ ਦੇ ਟਾਈਮ ਤਾਂ ਨਹੀਂ ਦੇਖਣ ਦਿੰਦੇ ਹੋਣੇ।
ਨਾ ਨਾ ਰਾਤ ਜੇ ਮੈਂ ਕਿਹਾ ਮੈਂ ਕਿਹਾ ਸ਼ਾਮੀ ਸਿਰਫ ਪੰਜ ਵਜੇ ਤੱਕ ਐਂਟਰੀ ਹੀ ਨਹੀਂ ਹੈ ਬਸ। ਜਾਨਵਰ, ਓਸ ਤੋਂ ਬਾਦ ਹਾਂ ਹਾਂ। ਉਸ ਤੋਂ ਬਾਅਦ ਫਿਰ ਸਿਰਦਰਦਾਂ ਨਾਲੋਂ ਤੇ ਬਾਹਰ ਨਿਕਲਣ ਵਾਸਤੇ ਓ ਅਨਾਊਸਮੈਂਟ ਕਰ ਦਿੰਦੇ ਨੇ, ਹੁਣ ਸਾਰੇ ਹੋਲੀ- ਹੌਲੀ ਬਾਹਰ ਨਿਕਲਦੇ ਜਾਈਏ, ਹੂੰ।
ਅਸੀਂ ਗਏ ਸੀ, ਅੱਜ ਤੋਂ ਅੱਠ ਸਾਲ ਹੋ ਗਏ, ਅੱਠ ਸਾਲ ਪਹਿਲੇ ਗਏ ਸੀ।
ਅੱਛਾ-ਅੱਛਾ, ਤੇ ਉਹ ਉੱਥੇ ਹੋਕੇ ਆਏ ਸੀ?
ਹਾਂਜੀ ਤਾਜ ਮਹਿਲ ਗਏ ਸੀ। ਅਸੀਂ ਹਜ਼ੂਰ ਸਾਬ ਗਏ ਸੀ ਨਾ, ਫੇਰ ਉਦੋਂ ਵਾਪਸੀ ਤੇ ਰੁਕੇ ਸੀੇ।
ਅੱਛਾ-ਅੱਛਾ, ਹਜੂਰ ਸਾਹਿਬ ਹੋ ਕੇ ਆਏ ਹੋ?
ਹਾਂਜੀ। ਓਥੇ ਗੁਰਦੁਆਰਾ ਗੁਰ ਕਾ ਤਾਲ ਐਨਾ। ਔਥੇ ਗਏ ਸੀ ਅਸੀ। ਹਾਂਜੀ।
ਅੱਛਾ, ਓਕੇ।
ਉਹ ਵੀ ਬਹੁਤ ਅੱਛਾ ਬਹੁਤ ਵੱਡਾ ਉਹਨਾਂ ਨੇ ਬਣਾਇਆ ਹੋਇਆ। ਤੁਸੀਂ ਗਏ ਹੋਣੇ ਗੁਰਕਤਾਲ ਵੀ?
ਗੁਰੂ ਹਾਂਜੀ, ਮੈਂ ਗੁਰੂ ਦਾ ਇੱਕ ਆਗਰਾ ਵਿੱਚ ਬਣਿਆ ਹੋਇਆ ਗੁਰੂ ਦਾ ਗੁਰਦੁਆਰਾ ਓ ੳਥੇ ਵੀ ਗਈ ਆਂ।
ਹਾਂਜੀ ਹਾਂਜੀ।
ਹਮ, ਹਮ।
ਬੋਤ ਵੱਡਾ ਔਨਾਂ ਨੇ
ਹਾਂ ਬਹੁਤ-ਬਹੁਤ ਵੱਡਾ ਚੰਗਾ ਬਣਿਆ ਹੋਇਆ ਉਹਨਾਂ ਦੇ ਜੋ ਪਾਰਕ- ਜੋ ਕਟਿੰਗ ਹੈਗੀ ਹੈ ਮਤਲਬ ਜਾਨਵਰਾਂ ਦੀ। ਐਨੀਮਲਸ ਦੀ ਸ਼ੇਪ ਵਿਚ ਕੀਤੀ ਹੋਈ ਏ ਇਕ।
ਫੇਰ ਜੇਹੜੇ ਪੰਜ ਪਿਆਰੇ ਔਥੇ ਗਏ ਸੀ ਓਦਾਂਦਾਂ ਔਨਾਂ ਦੇ ਸਟੈਚੂ ਬਣਾਏ ਹੋਏ ਨੇ।
ਜੀ ਹਾਂਜੀ ਘੋੜੇ ਦੇ। ਸ ਸਟੈਚੂ ਬ ਬਣੇ ਹੋਏ ਨੇ, ਥੱਲੇ ਭੋਰਾ ਸਾਹਿਬ ਵੀ ਹੈਗਾ ਵੇ।
ਹਾਂਜੀ।
ਹਾਂ।
ਹੁਣ ਤਾਂ ਸ਼ਾਇਦ ਚੇਂਜ ਹੋ ਗਿਆ ਥੋੜ੍ਹਾ ਬੋਤਾ ਅੱਠ ਸਾਲ
ਨਹੀਂ-ਨਹੀਂ ਮੈਂ ਹੁਣੇ ਹੋ ਕੇ ਆਈ ਹੁ, ਮੈਂ ਹੁਣੇ ਹੀ ਹੋ ਕੇ ਆਈ ਹੁ।
ਸੇਅ ਮਜਿਆ ਰਿਹਾ।
ਹਾਂਜੀ।
ਸੇਮ ਐਸ ਈ ਹੇਹਾ ਐ।
ਸੇਮ ਹੈ ਜੀ ਹਾਂਜੀ ਉਹਵੇਂ ਕਟਿੰਗ ਹੈ। ਸਾਰੀ ਮਤਲਬ- ਨਹੀ, ਸਭ ਕੁਛ ਹੈਗਾ ਵੇ। ਹੁਣ ਥੋੜਾ ਹਲੀ-ਹੌਲੀ ਚੇਂਜ ਹੋ ਰਿਹਾ ਹਲਕਾ-ਫੁਲਕਾ ਚੇਂਜ ਹੋ ਰਿਹਾ। ਹੁਣ ਹੋ ਹੋਰ ਵੀ ਬਣਨਾ ਪੈਣਾ ਉੱਥੇ ਹੋਰ ਵੀ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਸਾਰਾ। ਹਾਂਜੀ।
ਕਾਫੀ ਬਾਹਰੋਂ ਟੂਰਿਸਟ ਵੀ ਆਏ ਹੁੰਦੇ ਨੇ।
ਹਾਂ ਬਹੁਤ। ਟੂਰਿਸਟ ਆਂਦੇ ਨੇ ਬਾਰੋਂ ਵੀ।
ਹਾਂਜੀ-ਹਾਂਜੀ ਫੋਰਨਸ ਵਗੈਰਾ ਨਾ। ਜਿਹੜਾ ਵੀ ਜੋ ਵੀ ਤਾਜ ਮਹਿਲ ਦੇਖਣ ਆਉਂਦਾ, ਉਹ ਫਿਰ ਗੁਰਦੁਆਰੇ ਵੀ ਆਉਂਦਾ। ਦੇ ਈ ਆਂਦੇ ਨੇ। ਹੂੰ ਹੂੰ।
ਹੂ।
ਚਲੋ ਤਾਂ ਵੀ ਬੋਤ ਅੱਛੀਆਂ ਜਗ੍ਹਾਵਾਂ ਹੈਗੀਆਂ ਨੇ।
ਹਾਂਜੀ।
ਚਲੋ ਓਕੇ ਜੀ।
ਓਕੇ।